ਿਆ ਜਾ ਲ ਸ਼ੁਰੂ ਕਰੋ ਹੈਲੋ
ਹੈਲੋ ਹੈਲੋ, ਸ਼ਸ਼੍ਰੀ ਕਾਲ, ਸ਼ਸ਼੍ਰੀ ਕਾਲ
ਹੋਰ ਭਾਬੀ ਦੱਸੋ ਕਿੱਦਾਂ ਓ ਤੁਸੀਂ
ਮੈਂ ਵਧੀਆ ਤੁਸੀਂ ਦੱਸੋ ਤੁਸੀਂ ਠੀਕ ਓ
ਹਾਂਜੀ-ਹਾਂਜੀ ਮੈਂ ਬੜੇ ਦਿਨਾਂ ਬਾਅਦ ਫੋਨ ਕੀਤਾ ਐ
ਹਾਂਜੀ, ਤੁਆਡੀ ਆਵਾਜ਼ ਬੜੀ ਓ ਵੈਸੀ ਅਜੀਬ ਜੀ ਆ ਰੀ ਤੁਸੀਂ ਥੋੜੀ ਸ਼ਾਂਤੀ ਜਗ੍ਹਾ ਤੇ ਜਾ ਕੇ ਕਰੋਗੇ
ਹਾਂ ਐਹ ਬੱਚੇ ਨੇ ਨਾ ਬੱਚੇ ਬੜੇ ਤੰਗ ਕਰਦੇ ਐ
ਹਾਂ ਜਰਾ ਥੋੜੇ ਸ਼ੋਰ ਸ਼ਰਾਬੇ ਤੋਂ ਥੋੜਾ ਦੂਰ ਜਾਓ ਆਵਾਜ਼ ਆ ਰਹੀ ਸੀ ਮੈਂ ਕਿਆ ਬੜੀ
ਹਾਂ ਉਹ ਨਾ ਕਿਚਨ ਕੋਲ ਐ ਤੇ ਉੱਥੇ ਬੱਚੇ ਖੇਡਦੇ ਪਏ ਨੇ
ਅੱਛਾ-ਅੱਛਾ ਮੈਂ ਕਿਆ ਡਿਨਰ ਕਰ ਲਿਆ ਤੁਸੀਂ
ਹਾਂਜੀ-ਹਾਂਜੀ ਮੈਂ ਨਾ ਅ ਬਾਰ ਗਈ ਸੀ ਉੱਥੇ ਪੀਜ਼ਾ ਕ ਪੀਜ਼ਾ ਵੀਜ਼ਾ ਖਾ ਕੇ ਆਈ ਸੀ
ਅੱਛਾ ਤੁਸੀਂ ਜ਼ਰਾ ਸ਼ਾਂਤੀ ਚ ਜਾਓਗੇ ਬਹੁਤ ਆਵਾਜ਼ ਆ ਰੀ ਐ ਤੁਆਡੇ ਪਿੱਛੋਂ
ਅਰੇ ਅ ਇਦਾਂ ਦਾ ਈ ਰੈਣਾ ਨਾ ਬੂਆ ਨਾ ਸਾਡਾ ਉਹੇ ਜਾ ਈ ਏ
ਅੱਛਾ-ਅੱਛਾ
ਵਾਰ ਵਾਰ ਈ ਏਹੋ ਜੇਹਾ ਹੁੰਦੀ
ਹਾਂਜੀ ਅ ਦੱਸੋ ਡਿਨਰ ਵਿੱਚ ਕੀ ਬਣਾਇਆ ਅੱਜ ਤੁਸੀਂ
ਡਿਨਰ ਚ ਮੈਂ ਅਜ ਮੈਂ ਬਾਹਰ ਗਈ ਸੀ ਬਣਾ ਬਣਾਇਆ ਨਈ ਐ ਅਜ ਮੈਂ ਬਾਰ ਗਈ ਸੀ ਮੈਂ ਪੀਜਾ ਵੀਜਾ ਬੱਚਿਆਂ ਨੇ ਮੰਗਵਾਇਆ ਸੀ ਉਦੇ ਕੋਈ ਦੋ ਪੀਸ ਲੈ ਗਏ ਸੀ ਬਸ
ਅੱਛਾ ਪੀਜ਼ਾ ਮੰਗ
ਹ ਜਾਦਾ ਤੇ ਮੈਂ ਖਾ ਵੀ ਨੀ ਸਕਦੀ ਨ
ਅੱਛਾ, ਅੱਛਾ।
ਨਈ, ਨਈ ਰੈਸਟੋਰੈਂਟ ਕਾਫ਼ੀ ਗਏ ਦੇ ਆਂ।
ਨਈ ਮੈਂ ਨਾ ਕੀ ਕੈਂਦੇ ਸੋਚਯਾ ਸੀ ਕੇ ਅਸੀ ਕਿੱਥੇ ਤੁਸੀ ਅਗਰ ਫਰੀ ਹੋਓਗੇ, ਤੇ ਅਸੀ ਕਿੱਥੇ ਹਾਂਜੀ।
ਤਾਡੇ ਬੱਚੇ ਕਿੰਨੀ ਕਲਾਸ ਚ ਹੋਗੇ?
ਮੇਰੇ, ਹੈਲਯੋ
ਹੈਲੋ, ਹਾਂ
ਹੈਲੋ
ਹੈਲੋ, ਹਾਂ ਹਾਂ, ਹਾਂ, ਬੋਲੋ ਹਾਂ, ਮੈਂ ਬੋਲੀ ਰੀ ਸੀ ਕਿ ਤੁਆਡੇ ਕੀ ਕੈਂਦੇ ਆ, ਤੁਸੀ ਅਗਰ ਫ੍ਰੀ ਹੋਗੇ ਤੇ ਤੁਸੀ ਸ਼ੋਪਿੰਗ ਕਰਨ ਚਲੋਗੇ ਹਾਂ, ਹਾਂ, ਠੀਕ ਏ, ਠੀਕ ਏ, ਚੱਲਾਂਗੇ, ਮੈਂ ਨਾ ਮੈਨੂੰ ਨਾ ਹਾਂ ਹਾਜੀ ਬੋ ਬੋਲੋ
ਹੈਲੋ।
ਹੈਲੋ-ਹੈਲੋ, ਹੈਲੋ ਵਾਜ਼ ਆਂਦੀ ਪੀ ਏ
ਅ ਹੈਲੋ।
ਹੈਲੋ।
ਤੋਡੀ ਵਾਜ਼ ਕਾਟ ਰੀ ਏ।
ਏਕ ਮਿਨਟ, ਹੁਨ ਵੇਖੋ ਆਵਾਜ਼ ਆਂਦੀ ਪਈ ਐ, ਹੈਲੋ
ਹਾਂਜੀ।
ਹਾਂ, ਹਾਂ ਤੇ ਤੁਸੀ ਸ਼ੋਪਿੰਗ ਦਾ ਕੈ ਰੇ ਸੀ। ਹੈਲੋ। ਤੁਸੀ ਸ਼ੋਪਿੰਗ ਦਾ ਕੈ ਰੇ ਸੀ। ਹਾਂ, ਹਾਂ ਠੀਕ ਏ, ਠੀਕ ਏ। ਤੁਸੀ ਏ ਲੈਨਾ ਕੀ ਏ, ਵੈਸੇ
ਮੈਂ ਸੂਟ
ਮੈਂ ਸੋਚਿਆ ਸੀ ਸੂਟ ਏ। ਅ ਰੈਡੀਮੇਡ ਲੈਂਦੇ ਓ ਯਾ ਕੱਪੜਾ ਲੈਂਦੇ ਓ।
ਸੂਟ ਮੈਂ ਤੇ ਸੋਚਿਆ ਏ ਕਿ ਮਤਲਬ ਰੇਡੀਮੇਡ ਵੀ ਲੈ ਸਕਦੀ ਆ, ਤੇ ਕੀ ਕੈਂਦੇ ਆਂ ਓ ਵੀ, ਤੁਸੀ ਦੱਸੋ ਤੁਸੀ ਕੀ ਪ੍ਰੈਫਰ ਕਰਦੇ ਓ?
ਮੈਨੂੰ ਜੇੜਾ ਅੱਛਾ ਲੱਗੇ ਓਈ
ਤੁਸੀ ਕੀ ਕੈਂਦੇ ਓ ਤੁਸੀ ਜਿਆਦਾਤਰ ਜੀਨਸ ਟੋਪ ਪਾਂਦੇ ਓ ਜਾ ਸੂਟ?
ਮੈਂ ਤੇ ਲੈਗੀ ਪਾਂਦੀ ਆਂ। ਜੀਨਸ ਟੋਪ ਵੀ ਨੀ ਓ ਨਾ ਕੰਮਫਰਟੇਵਲ ਰਹਿਦਾ। ਮੈਂ ਸੀ ਗੱਲ ਐ। ਪੋਚੇ ਵਾਲੇ ਕੱਪੜੇ ਵੇਸੇ ਮੈ ਵੀ ਘਰ ਨਾ ਟੀ ਸਰਟ ਪਜਾਮਾ ਪਾ ਲੇਨੀ ਆ। ਹਾਂ-ਹਾਂ, ਓਈ ਪਜਾਮਾ ਨਾ ਮੈਨੂੰ ਢਿੱਲਾ ਢਿੱਲਾ ਲੱਗਦਾ ਤੇ ਓ ਮੈਨੂੰ ਕੰਫਟੇਬਲ ਨੀ ਰੈਂਦਾ। ਤਾਂਈ ਮੈਂ ਲੈਗਿਂਗ ਪਾਂਦੀ।
ਹਾਂਜੀ-ਹਾਂਜੀ ਤੇ ਮੈਂ ਬੋਲ ਰੀ ਸੀ ਕਿ
ਹੈਲੋ। ਹੈਲੋ।
ਹੈਲੋ।
ਹੈਲੋ, ਵਾਜ ਆਦੀ ਪਈ ਐ।
ਹਾਂਜੀ-ਹਾਂਜੀ
ਹਾਂਜੀ, ਤੁਸੀਂ ਕੁਛ ਕਹਿੰਦੇ ਸੀ ਜੀ।
ਹਾਂ ਮੈਂ ਕਹਿ ਰਹੀ ਸੀ ਕਿ ਮੈਂ ਮੈਂ ਸੋਚਿਆ ਸੀ ਮੈਂ ਨਾ ਕਿੱਥੇ ਬਾਹਰ ਘੁੰਮ ਘੁੰਮਣ ਜਾਵਾਂਗੀ, ਤੇ ਮੈਂ ਕੀ ਕਹਿੰਦੀ ਆ
ਅੱਛਾ ਹੈਲੋ
ਇਹ ਮੈਂ ਕੁਛ ਕੱਪੜੇ ਵਗੈਰਾ ਅਗਰ ਜਾਣਾ ਐ ਤੇ ਉਹ ਨਵੇਂ ਤਾਂ ਕੱਪੜੇ ਲੈ ਕੇ ਆਣੇ ਹੀ ਪਏਂ ਗੇ।
ਹੂੰ।
ਤੇ ਮੈਂ ਸੋਚਿਆ ਸੀ ਕਿ ਮੈਂ ਡਰੈਸ ਵਗੈਰਾ ਕੁਛ ਲੈ ਲਾਂ ਅੱਛੀ। ਕਿਉਂਕਿ ਅਗਰ ਬਾਹਰ ਪਹਾੜਾਂ ਤੇ ਜਾਓ ਤੇ ਉੱਥੇ ਤੇ ਥੋੜਾ ਵਧੀਆ ਕੱਪੜੇ ਹੀ ਅੱਛੇ ਲੱਗਤੇ ਆ।
ਹਾਂ ਹਾਂ ਮੈਂ ਨਾ ਹਜੇ ਥੋੜੇ ਦਿਨਾ ਮੰਮੀ ਦਾ ਬਰਡੇ ਸੀ ਨਾ ਜਦੋ ਮੈਂ ਮੰਮੀ ਨੂੰ ਆਪਣੀ ਮੰਮੀ ਨੂੰ ਨਾ ਹੋ ਉਹ ਵਾਲਾ ਵਾਲੀ ਇਲੈਕਟ੍ਰੋਨਿਕ ਵਾਲੀ ਕੰਗੀ ਦੀਤੀ ਹੈ।
ਹਾਂ। ਉਹ ਤੇ ਬਹੁਤ ਵਧੀਆ ਹੁੰਦੀ ਹੈ ਇਲੈਕਟ੍ਰਿਕ ਕੰੰਗੀ ਕਿ
ਸਿੱਧੇ ਲਾ ਜਾਂਉਂਦੇ ਨੇ।
ਹਾਂ। ਸਿੱਧੇ ਹੋ ਜਾਂਦੇ ਐ ਤੇ ਨਾਲ ਉਹਦੇ ਨਾਲ ਕੀ ਕਹਿੰਦੇ ਆ ਵਾਲ ਇੰਨੇ ਉਹ ਨਹੀਂ ਹੁੰਦੇ। ਟੁੱਟਦੇ ਵੀ ਨਹੀਂ ਹੈ।
ਲ
ਹਾਂਜੀ।
ਹ ਉਹ ਦੇਖੋ ਬੱਚੇ ਫੇਰ -ਫੇਰ ਬੋਲਣ ਲੱਗ ਗਏ ਨੇ।
ਹਾਂ। ਪਰ ਮਤਲਬ ਬੜੇ ਅਥੱਰੇ ਆ ਤੁਹਾਡੇ ਬੱਚੇ ਤੇ।
ਹਾਂ।
ਉਹਨਾਂ ਨੂੰ ਦੱਸਣਾ ਚਾਹੀਦਾ ਹੈ ਨਾ ਕਿਵੇਂ
ਕਿੰਨੇ ਸਾਲ ਦੇ ਨੇ।
ਮੇਰੇ ਬੱਚੇ ਮਤਲਬ ਹਜੇ ਤੇ ਇੰਨੇ ਕੋਈ ਵੱਡੇ ਨਹੀਂ ਹੈ ਛੋਟੇ -ਛੋਟੇ ਛੋਟੇ ਈ ਨੇ ਮੇਰੇ ਬੱਚੇ ਤੇ। ਕਲਾਸ ਇੱਕ ਮੇਰਾ ਬੇਟਾ ਸੈਵਨਥ ਵਿੱਚ ਬਸ ਇੱਕ ਐ ਮੇਰਾ ਬੇਟਾ।
ਹ ਅੱਛਾ।
ਹਾਂਜੀ।
ਮੇਰਾ ਤੇ ਬੇਟਾ ਛੋਟਾ ਹੈ ਹਜੇ ਦੋ ਸਾਲ ਦਾ ਹੈ।
ਅੱਛਾ ਦੋ ਸਾਲ ਦਾ ਏ ਮੈਂ ਵੇਖਿਆ ਸੀ ਉਹਦੀ ਫੋਟੋਆਂ, ਵੀਡੀਓ।
ਉਹ ਹਾਂਜੀ- ਹਾਂਜੀ। ਟਾਈਮ ਮੇਂ ਨਾ ਬੱਚਾ ਹਜੇ।
ਫੋਟੋ ਸੀ ਉਹਦੀ ਇੰਸਟਾਗ੍ਰਾਮ ਤੇ ਮੈਂ ਕਿਹਾ, ਇਥ ਬੜਾ ਸੋਹਣਾ ਹੈ।
ਹਾਂ। ਹਮ, ਮੈਂ ਨਾ ਇੰਸਟਾਗ੍ਰਾਮ ਯੂਜ ਹੀ ਨ ਕਰਦੀ ਐਪ ਆਉਂਦੇ ਨੇ ਇੰਸਟਾਗ੍ਰਾਮ ਤੇ ਨਾ।
ਅੱਛਾ- ਅੱਛਾ ਹਾਂ ਪਰ ਵਧੀਆ ਹੈ। ਸੋਹਣਾ ਹੈ ਤੁਹਾਡਾ ਮੁੰਡਾ। ਤੁਸੀਂ ਸਕੂਲ ਪਾਤਾ ਐ ਐਨੂੰ?
ਨਹੀਂ, ਹਜੇ ਨਹੀਂ, ਹਜੇ ਮੈਂ ਸੋਚਦੀ ਪਈ ਆਂ ਕਦੋਂ ਪਾਵਾਂ ਕਦੋਂ
ਹੈਲੋ
ਹ ਹੋਰ ਦੱਸੋ? ਕੀ ਆਉਂਦਾ ਪੈਆ।
ਹੈਲੋ
ਹਾਂ। ਹੈਲੋ, ਹਾਂਜੀ -ਹਾਂਜੀ।
ਹਾਂਜੀ, ਮੈਂ ਇਹੀ ਬੋਲ ਰਹੀ ਸੀ ਮ ਤੁਸੀਂ ਆਪਣੀ ਬੇਟੀ ਨੂੰ ਸਕੂਲ ਪਾਤਾ ਹੈ।
ਨਹੀਂ -ਨਹੀਂ ਅਜੇ ਨਹੀਂ ਬੇਟੀ ਹ ਬੇਟਾ ਹੈ।
ਹਾਂ, ਬੇਟਾ ਈ ਉਹਨੂੰ ਸਕੂਲ ਨੀ ਪਾਇਆ ਹਜੇ। ਮੈ ਛੋਟਾ ਹੈ ਨਾ। ਦੋ ਸੌ ਦੋ ਸਾਲ ਦਾ ਹੈ ਨਾ ਤਾਂ ਹੀ।
ਅੱਛਾ, ਏ ਤੁਹਾਡੀ ਬੇਟੀ ਹੈ ਬੇਟਾ ਹੈ
ਮੇਰਾ ਬੇਟਾ ਏ।
ਓਕੇ,
ਹਾਂਜੀ।
ਹੋਰ ਦੱਸੋ। ਹੈਲੋ, ਹੈਲੋ, ਹੈਲੋ, ਮੈਨੂੰ ਨਾ ਤੁਹਾਡੇ ਤੋਂ ਕੋਫੀ ਦੀ ਰੈਸਿਪੀ ਚਾਈਦੀ ਸੀ।
ਕੌਫੀ ਦੀ ਰੈਸਿਪੀ ਤੁਹਾਨੂੰ ਚਾਈਦੀ ਹੈ ਮੈਂ ਤੁਹਾਨੂੰ ਦੱਸਾਂਗੀ ਜ਼ਰੂਰ। ਹਜੇ ਨਾ ਮੇਰੀ ਜਰਾ ਘਰ ਕੋਈ ਆ ਗਿਆ। ਮੈਂ ਤੁਹਾਨੂੰ ਥੋੜ੍ਹੀ ਦੇਰ ਤੱਕ ਕਾਲ ਕਰਕੇ ਦੱਸਦੀ ਹਾ ਹਨਾ। ਠੀਕ ਹੈ, ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।